ਸਰ
ਹੋਰ ਕਿਵੇ ਓ
ਵਧੀਆ-ਵਧੀਆ, ਤੁਸੀਂ ਸੁਣਾਓ ਕਿਵੇਂ ਹੋ?
ਵਧੀਆ।
ਜੀ-ਜੀ ਹੋਰ ਸੁਣਾਓ ਕੀ ਕਰਦੇ ਪਏ ਸੀ?
ਅ ਚੂੰਡੀ ਨਾਸ਼ਤਾ ਵਗੈਰਾ ਕੀਤਾ ਐ ਜੇ ਨਾਸ਼ਤਾ ਕਰਕੇ ਫਰੀ ਹੋਏ ਆ।
ਅੱਛਾ-ਅੱਛਾ ਬੌਤ, ਅੱਛਾ ਬੌਤ ਅੱਛਾ ਜੀ।
ਪਰ ਅਸੀਂ
ਹਾਂਜੀ।
ਤੇ ਕੀ ਕਰ ਰਹੇ ਸੀ?
ਬਸ ਕੁਛ ਨੀ ਮੈਂ ਨਿੰਬੂ ਪਾਣੀ ਬਣਾਇਆ ਮਸੇ ਤੇ ਮੈਂ ਚਲੋ ਪੀਏ।
ਹੂੰ ਓ ਤਾ ਹੈ ਹੀ ਆ ਪਾਣੀ ਵੀ ਬਹੁ ਜ਼ਰੂਰੀ ਹੈ ਨਾ ਹੈਲਥ ਲਈ
ਹਾਂਜੀ-ਹਾਂਜੀ ਦੇਖੋ ਬੜਾ ਈ ਜ਼ਰੂਰੀ ਐ ਡਰਿੰਕਿੰਗ ਵਾਟਰ ਨਾ ਸਾਡੇ ਲਈ ਬੜਾ ਹੀ ਜ਼ਰੂਰੀ ਹੳ ਐ ਇਨਸਾਨ ਲਈ। ਕਿਉਂਕਿ ਦੇਖੋ ਪਾਣੀ ਦੇ ਬਿਨਾ ਇਨਸਾਨ ਕੁਛ ਨੀ ਏ ਜਿੰਦਾ ਵੀ ਨੀ ਰੈ ਸਕਦਾ ਦੇ ਓ ਜ ਸਨੂੰ ਭੁੱਖ ਲੱਗਦੀ ਹੈ ਤਾਂ ਆਪਾਂ ਥੋੜਾ ਸਫ਼ਰ ਕਰ ਸਕਦੇ ਆ। ਕਿ ਚਲੋ ਸਵੇਰੇ ਬ੍ਰੇਕਫਾਸਟ ਕੀਤੀ ਹੈ। ਚਲੋ ਸ਼ਾਮ ਨੂੰ ਕਰ ਲਵਾਂਗੇ, ਬਟ ਪਿਆਸ ਦੀ ਆਪਾਂ ਸਫ਼ਰ ਨਹੀਂ ਕਰ ਸਕਦੇ ਜੇ ਸਾਨੂੰ ਪਿਆਸ ਲੱਗ ਲੱਗੀ ਐ ਤੇ ਸਾਨੂੰ ਪਾਣੀ ਚਾਹੀਦਾ ਹੀ ਚਾਹੀਦਾ ਨਹੀਂ ਤੈ ਸਾਨੂੰ ਸਿਰ ਚੱਕਰ ਹੋ ਜਾਂਦਾ ਐ। ਏਦਾਂ ਸਿਰ ਘੁੰਮਣਾ ਹੋ ਜਾਂਦਾ ਐ। ਕਿ ਬੰਦਾ ਗਿਰ ਜਾਂਦਾ ਹੈ। ਦੇਖੋ ਅੱਜ ਕੱਲ ਤਾਂ ਵੈਸੇ ਈ ਨਹੀਂ ਗਿਰ ਮੀਤ ਇਨਸਾਨ ਨੂੰ ਟਾਈਮ ਟੂ ਟਾਈਮ ਪਾਣੀ ਪੀਣਾ ਚਾਈਦਾ ਔਰ ਪਾਣੀ ਵਾਲੀ ਬੋਤਲ ਜੇ ਇਨਸਾਨ ਕਿਤੇ ਬਾਹਰ ਜਾ ਰਿਹਾ ਕਿਤੇ ਵੀ ਜਾਵੇ, ਪਾਣੀ ਦੀ ਬੋਤਲ ਨਾ ਰੱਖੇ। ਕਿਉਂਕਿ ਗਰਮੀ ਚ ਇਨਸਾਨ ਪਾਣੀ ਬਹੁਤ ਪੀਂਦਾ।
ਬਿਲਕੁਲ-ਬਿਲਕੁਲ ਓ ਤਾਂ ਹੈ। ਚੱਲ ਠੰਡਾ ਪਾਣੀ ਵੀ ਇਕਦਮ ਗਰਮ ਹੋ ਜਾਂਦਾ, ਨਾ ਪਾਣੀ ਫਿਰ ਪੀਤਾ ਵੀ ਨੀ ਜਾਂਦਾ। ਫਿਰ ਬਾਜ਼ਾਰੋਂ ਮਾਰਕੀਟ ਤੋਂ ਲੈਣੀ ਪੈਂਦੀ ਐ ਬੋਤਲ।
ਹਾਂ ਪੀਣਾ ਚਾਈਦਾ ਪਾਣੀ ਟਾਈਮ ਟੂ ਟਾਈਮ ਨੲਈ ਤਾਂ ਇਨਸਾਨ ਦੀ ਬਾਡੀ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਐ। ਫਿਰ ਸਾਨੂੰ ਵੈਸੇ ਵੀ ਇਨਸਾਨ ਫਿਰ ਬਿਮਾਰ ਹੋ ਸਕਦਾ ਐ ਤੇ ਪਾਣੀ ਏ ਦੂਜੀ ਗੱਲ ਕੀ, ਇਨਸਾਨ ਨੂੰ ਨਾ ਸਾਫ਼ ਸੁਥਰਾ ਪਾਣੀ ਹੀ ਪੀਣਾ ਚਾਹੀਦਾ ਐ ਫਿਲਟਰ ਪਾਣੀ ਪੀਣਾ ਚਾਹੀਦਾ ਐ। ਐਦਾਂ ਕਿਤੋਂ ਵੀ ਨਾ ਇਨਸਾਨ ਪਾਣੀ ਪੀ ਲਿਆ ਜਿਹੜੇ ਬਰਤਨ ਚ ਇਨਸਾਨ ਪਾਣੀ ਪੀ ਰਿਆ। ਗਿਲਾਸ ਚ ਪਾਣੀ ਪੀ ਰਿਆ ਜਾਂ ਕਿਸੇ ਕੋਲੇ ਵਿੱਚ ਪਾਣੀ ਪੀਂਦਾ ਜਾਂ ਕਿਸੇ ਬੋਤਲ ਵਿੱਚ ਪਾਣੀ ਪਾ ਕੇ ਪੀਂਦਾ। ਜੇੜਾ ਆਪਾਂ ਗਲਾਸ ਜਾਂ ਕੌਲੇ ਚ ਪਾਣੀ ਪੀਂਤਾ ਤਾਂ ਆਪਾਂ ਓ ਦੇਖ ਸਕਦੇ, ਆ ਕਿ ਇਹਦੇ ਵਿੱਚ ਕੋਈ ਡਸ ਡੁਸਟ ਤਾਂ ਨੀ ਪਈ ਜਾ ਕੁਛ ਹੋਰ ਚੀਜ਼ ਅਸੀ ਤਾਂ ਨੀ ਕੋਈ ਲਿਖੁਟ ਆਲੀ ਪਈ ਜ ਅਸੀਂ ਉੱਤੇ ਪਾਣੀ ਪਾ ਕੇ ਪੀਆਂਗੇ ਤੇ ਸਾਡੇ ਅੰਦਰ ਜਾਏਗਾ ਤਾਂ ਸਾਨੂੰ ਓਥੇ ਪ੍ਰੋਬਲਮ ਪਈ ਜ਼ਬਰਦਸਤ ਕਰੇਗਾ। ਸਾਨੂੰ ਦੇਖ ਲੈਣਾ, ਚਾਹੀਦਾ ਜੇ ਕਿਸੇ ਘਰ ਆਪਾਂ, ਕਈ ਵਾਰ ਭਾਂਡਾ ਰੱਖ ਦਿੰਦੇ ਆਾਂ, ਗਲਾਸ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਡਸਟ, ਪੈ ਜਾਂਦੀ ਜਾਂ ਤੜ ਕਾਲਾ ਪੈ ਜਾਂਦਾ ਹੈ, ਤੇ ਆਪਾਂ ਉਹ ਜੇ ਗਲਾਸ ਚ ਜਾਂ ਕੋਲੇ ਪਾਣੀ ਪੀਣਾ, ਪਹਿਲੇ ਇਹਨੂੰ ਵਾਪਸ ਤੋਂ ਪਾਣੀ ਚ, ਵਾਸ਼ ਕਰ ਲਓ। ਤੇ ਫਿਰ ਇਨਸਾਨ ਪਾਣੀ ਪੀ, ਜੇ ਬੋਟਲ ਹੁੰਦੀ ਹੈ ਸਾਡੇ ਕੋ, ਲ ਇੱਕ ਫੇਵਰੇਟ ਬੋਟਲ ਜਿੱਦਾਂ, ਬੱਚਿਆਂ ਦੀ ਹੈ। ਸਕੂਲਿੰਗ, ਦੀ ਬੋਤਲ ਰੱਖਦੇ ਹਾ। ਜਾਂ ਕੋਈ ਸਾਡੇ, ਆਫਿਸ ਲਈ ਬੋਤਲ ਹੁੰਦੀ ਹੈ, ਤੇ ਸਾਨੂੰ ਉਸ ਬੋਤਲ ਖੋਲ ਕੇ ਨਾ, ਦੂਜੇ -ਤੀਜੇ ਦਿਨ ਵਿੱਚੋਂ ਸਾਫ ਕਰਨੀ ਚਾਹੀਦੀ ਹੈ ਬਰੱਸ਼ ਨਾਲ, ਅੱਛੇ ਤਰੀਕੇ ਨਾਲ ਕਿ ਉਹਦੇ ਵਿੱਚ ਪਾਣੀ ਕਰਕੇ, ਕੋਈ ਜਿੱਦਾਂ ਮਲੀ ਜਾਂ ਏਦਾਂ ਬੈਠੀ ਹੁੰਦੀ ਹੈ। ਉਹ ਚੀਜ਼, ਕੱਟਣੀ ਹੁੰਂਦੀ ਹੈ। ਕਿੱਦਨਾ ਨੂੰ
ਹਾਂ ਹੁਣ ਹੋਈ ਹੈ ਅੱਜ -ਕੱਲ। ਵੀ ਕਈ ਸ਼ਹਿਰ ਇੱਕ ਸ਼ਹਿਰ ਹੈਗਾ, ਪੰਪ ਤੋਂ ਪਾਣੀ ਪਾਣੀ ਹੀ ਨਹੀ ਆਉਂਦਾ। ਉਧੱਰ ਦੇ ਲੋਕ, ਗੰਦੇ ਪਾਣੀ ਨੂੰ ਹੀ ਕੱਪੜੇ ਨਾਲ, ਛਣ -ਛਾਨ ਕੇ ਉਹੀ ਅੱਜ -ਕੱਲ੍ਹ ਲੋਕ ਪੀ, ਰਹੇ ਆ
ਜੇ -ਜੇ ਉਹ ਦੇਖੋ, ਉਹ ਤੇ ਫੇਰ ਇਨਸਾਨ ਇਨਸਾਨ ਨੂੰ ਤਾਂ, ਬਿਮਾਰੀ ਦਾ ਘਰ ਬਣਾ ਦੇਗਾ ਉਹ ਪਾਣੀ ਫਿਰ ਸਰਵੇ
ਤੇ ਉਹ ਪਿਆਸਾ- ਪਿਆਸਾ ਵੀ ਤਾਂ ਕੀ ਕਰੇਗਾ, ਫਿਰ ਉਹਨੂੰ ਪਾਣੀ ਚ ਦੇਖ ਰਿਹਾ ਹੁਣ, ਉਹ ਕੀ ਕਰੇ ਹੁਣ ਉਹਨੇ ਤਾਂ, ਪਾਣੀ ਪੀਣਾ ਹੀ ਪੀਣਾ ਹੈ, ਤੇ ਉਹ ਬੇਚਾਰਾ ਫੇਰ ਉਹਨੂੰ ਸੱਤ, ਅੱਠ ਵਾਰੀ, ਛਾਣ ਕੇ ਤਾਂ ਹੀ ਪੀਂਦਾ, ਪਰ ਉਹ ਗੰਦਗੀ ਤਾਂ ਫੇਰ ਵੀ ਵਿੱਚ, ਰਹਿ ਹੀ ਜਾਂਦੀ ਹੈ।
ਤੇ ਫਿਰ ਏਡੀ ਜਲਦੀ ਗਾ ਜਿੱਦਾਂ ਅੱਜ -ਕੱਲ ਉਹ ਅਲੱਗ ਹੈ, ਪਾਣੀ ਫਿਲਟਰ ਕਰਨ ਵਾਲੀ ਔ ਮਸ਼ੀਨ ਜਿਹਦੇ ਵਿੱਚ, ਫਿਲਟਰ ਹੋ ਕੇ ਪਾਣੀ ਆਉਂਦਾ ਤਾਂ, ਇਨਸਾਨ ਉਹ ਪੀਣਾ ਚਾਹੀਦਾ।
ਹਾਏ
ਬਹੁਤ ਜ਼ਰੂਰੀ ਹੈ, ਉਹ ਤੇ ਹਰ ਇੱਕ ਇਨਸਾਨ ਨੂੰ, ਆਪਣੇ ਨਾ ਘਰ, ਲਗਵਾਉਣਾ ਚਾਹੀਦਾ ਆਪਾਂ ਨੂੰ। ਕੋਈ ਵੀ, ਵਾਟਰ ਟੈਂਕ ਬਣਾਉਂਦੇ ਜਾਂ ਕੋਈ ਟੈਂਕੀ, ਰੱਖਦੇ ਆ ਪਾਣੀਆਂ ਪਾਣੇ ਆਲੀ ਚ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
ਹਾਂ ਤੇ, ਚਾਰ ਗਲਾਸ ਮੈ ਵਾਟਰ ਕੂਲਰ ਰੱਖਦੇ ਆ, ਪਾਣੀ ਠੰਡਾ ਕਰਨ ਵਾਸਤੇ ਤੇ । ਉਹ ਤੇ ਪਾਣੀ, ਫਿਲਟਰ ਨਹੀਂ ਹੁੰਦਾ ਬਟ ਆਪਾਂ ਸਾਫ ਸੁਥਰਾ ਕਰਕੇ, ਪਾਣੀ ਪਾ ਤਾਂ ਸਕਦੇ ਹਾਂ। ਪਰ ਫਿਲਟਰ ਨਹੀਂ ਹੁੰਦਾ ਨਾ, ਤੇ ਜਿਹੜਾ ਮਿਨਿਰਲ ਹੁੰਦਾ ਪਾਣੀ ਫਿਲਟਰ ਕਰਨ ਵਾਲਾ ਉਹ ਸਾਨੂੰ, ਪਾਣੀ ਫਿਲਟਰ ਕਰਕੇ ਦਿੰਦਾ ਸਾਫ ਸੁਥਰਾ, ਕਰਕੇ ਦਿੰਦਾ ਹੈ। ਤੇ ਆਪਾਂ ਉਹਨੂੰ ਉਹ ਪੀਣਾ
ਸਟੀਲ ਦਾ ਦੇਖਿਆ, ਕਿ ਸਟੀਲ ਦਾ ਵੀ ਫਿਲਟਰ ਆਉਂਦਾ। ਪਹਿਲੇ, ਕਦੇ ਦੇਖਿਆ ਨਹੀਂ ਸੀ ਕਿ ਸਟੀਲ ਦਾ ਫਿਲਟਰ, ਆਉਂਦਾ ਆ।
ਹਾਂਜੀ।
ਪਿਓਫਾਇਰ ਦੇਖਿਆ ਸੀ, ਐਕਗਾਰਡ ਹੋ ਗਿਆ ਪਿਓਰੀਫਾਇਰ ਵਗੈਰਾ, ਹੋ ਗਿਆ। ਪਰ ਸਟੀਲ ਦਾ ਫਿਲਟਰ, ਮੈਂ ਥੋੜ੍ਹੇ ਦਿਨ ਪਹਿਲੇ ਦੇਖਿਆ ਆ।
ਅੱਛਾ -ਅੱਛਾ।
ਠੀਕ ਐ, ਆਂਦੀ ਹੈ।
ਹਾਂ ਦੇਖੋ, ਤਰ੍ਹਾਂ -ਤਰ੍ਹਾਂ ਦੀਆਂ ਚੀਜ਼ਾਂ ਆ ਰਹੀਆਂ ਮਾਰਕੀਟ ਵਿੱਚ ਦੇਖੋ, ਇੱਕ ਚੀਜ਼ ਕੋਈ ਆ ਗਈ ਹੈ। ਦੇਖੋ ਜਿੱਦਾਂ, ਪਹਿਲੇ ਸਭ ਤੋਂ ਪਹਿਲੇ, ਜਿੱਦਾਂ ਇੱਕ ਫੋਨ ਆਇਆ ਫਿਰ ਉਹਨੂੰ ਦੇਖ ਕੇ, ਹੋਰ ਫੋਨ ਆਇਆ ਡਿਵੈਲਪ, ਕੀਤਾ। ਫੇਿਰ ਉਹਨੂੰ ਦੇਖ ਕੇ, ਦੂਜੀ ਕੰਪਨੀ ਨੂੰ ਫੋਨ ਹੋਰ ਬਣਾਇਆ, ਦੂਜੀ ਨੂੰ ਤੀਜੀ ਨੂੰ ਦੇਖ ਕੇ ਉਹ ਓਦਾ, ਜਾ ਫੋਨ ਬਣਇਆ। ਦੇਖੋ ਹੈ ਤਾਂ ਸਾਰੇ, ਫੋਨ ਆ ਗਏ ਪਰ ਕਿਸੇ ਨੇ ਇੱਕ ਬੰਦੇ ਨੇ ਸ਼ੁਰੂਆਤ ਕੀਤੀ ਹੋਣੀ ਨਾ, ਸਭ ਤੋਂ ਪਹਿਲੇ ।
ਹਮ।
ਹੁਣ ਤਾਂ ਦੇਖੋ, ਲੱਖਾਂ ਬ੍ਰੈਂਡ ਦੇ ਸਾਨੂੰ ਫੋਨ, ਮਿਲ ਜਾਂਦੇ ਸਟਾਰਟਿੰਗ ਜਿਸ ਬੰਦੇ ਨੇ ਫੋਨ ਦੀ ਸ਼ੁਰੂਆਤ ਕੀਤੀ, ਦਾ ਸ਼ੁਰੂਆਤ ਕਰਨਾ ਬੜਾ ਜ਼ਰੂਰੀ ਸੀ। ਜੇ ਉਹ ਸ਼ੁਰੂਆਤ ਨਾ ਕਰਦਾ ਤਾਂ ਅੱਜ ਇਨੇ ਫੋਨ ਕਿੱਥੋਂ ਬਣਨੇ ਸੀ, ਦੇਖੋ ਵੀ ਚੀਜ਼ ਹੈ ਨਾ ਜਿਵੇਂ ਫਿਲਟਰ ਦੀ ਗੱਲ ਕਰ ਜਿਦਾ ਤੁਸੀਂ ਕਹਿ ਰਹੇ ਹੋ ਕਿ ਮੈਂ ਸਟੀਲ ਦਾ ਦੇਖਿਆ ਕੋਈ ਹਾਂ ਆਇਆ ਹੋਣਾ ਨਵਾਂ ਮਾਡਲ ਕੋਈ ਇਦਾਂ ਤਾਂ ਵਧੀਆ ਗੱਲ ਹੈ ਇਨਸਾਨ ' ਚ ਕਿਉਂਕਿ ਪਾਣੀ ਫਿਲਟਰ ਕਰਕੇ ਪੀਏਗਾ ਇਨਸਾਨ ਤਾਂ ਸਿਹਤ ਅੱਛੀ ਰਹੇਗੀ।
ਹਾਂ ਪਰ ਇਸ ਚੀਜ਼ 'ਚ ਮੈਨੂੰ ਲੱਗਦਾ ਨੀ ਪਾਣੀ ਫਿਲਟਰ ਹੁੰਦਾ ਹੋਵੇਗਾ।
ਨਹੀਂ ਕੋਈ ਤਾਂ ਪ੍ਰੋਸ ਪ੍ਰੋਗਰਾਮ ਹੋਣਾ ਹੋਣਾ ਉਹਦੇ ਵਿੱਚ, ਜਿਦੇ ਨਾਲ ਕਰਕੇ ਉਹ ਕੋਈ ਵਰਕ ਕਰਦਾ ਹੋਏਗਾ। ਕੋਈ ਬੈਨੀਫਿਟ ਦਿੰਦਾ ਏਦਾਂ ਕੌਣ ਚੀਜ਼ ਬਣਾਉਂਦਾ। ਕੋਈ ਤਾਂ ਬੈਨੀਫਿਟ ਹੋਊਗਾ ਉਦੇ ਤੋਂ ਵੀ,
ਤੇ ਹੈ ਹੀ ਐ, ਪਰ ਮੈਂ ਤੇ ਬਰਾਕ ਹੀ ਮਤਲਬ ਕਿ ਜੀ ਫਿਰ ਮਤਲਬ ਕਿ ਮੈਂ ਪਹਿਲੀ ਵਾਰ ਦੇਖਿਆ ਕਿ ਸਟੀਲ ਪਿਓਰੀਫਾਇਰ ਹੁੰਦਾ ਆ। ਉਹ, ਚ ਲੱਕੜ ਦੀਆਂ ਦੋ ਪੋਰ ਲੱਗੀ ਦੀਆਂ ਬੋਤਲਾਂ ਟਾਈਪ ਬੋਲਦੇ ਆ ਕਿ ਬੋਤਲ ਹੈ।
ਹਾਂਜੀ।
ਹਾਂ।
ਦੇਖੋ ਪਹਿਲੇ ਟਾਈਮ ਲੋਕੀ ਆ ਨਾ ਆਪਣੇ ਘਰ ਘੜੇ ਰੱਖਦੇ ਹੁੰਦੇ ਸੀ ਘੜੇ। ਪਾਣੀ ਪਾਉਂਦੇ ਹੁੰਦੇ ਸਨ। ਛਾਨ ਕੇ ਪਾਣੀ ਪਾ ਦਿੰਦੇ ਹੁੰਦੇ ਘੜੇ ਵਿੱਚ। ਤੇ ਘੜੇ 'ਚ ਪਾਣੀ ਬਹੁਤ ਹੀ ਜ਼ਿਆਦਾ ਠੰਡਾ ਰਹਿੰਦਾ।
ਬਿਲਕੁਲ ਬਿਲਕੁਲ।
ਜੀ ਨਾ ਬਹੁਤ ਜ਼ਿਆਦਾ ਠੰਡਾ ਰਹਿੰਦਾ ਹੈ। ਔਰ ਘੜੇ ਦਾ ਪਾਣੀ ਲੋਕੀ ਪੀਂਦੇ ਹੁੰਦੇ ਸਨ। ਪਹਿਲੇ ਜ਼ਮਾਨੇ ਲੋਕਾਂ ਦਾ ਖਾਣ ਪੀਣ ਵੀ ਸਹੀ ਹੁੰਦਾ ਸੀ। ਕੋਈ ਕੈਮਕਲ ਅਲਿਆਂ ਚੀਜ਼ਾਂ ਨੀ ਸਨ ਠੀਕ ਅ ਨਾ, ਹਰ ਇੱਕ ਚੀਜ਼ ਨੈਚ ਚਿਰਲੀ ਓਰੀਜਨਲ ਚੀਜ਼ ਹੁੰਦੀ ਸੀ ਕੋਈ ਦਵਾਈਆਂ ਦਾ ਸਿਸਟਮ ਨਹੀਂ ਸੀ। ਤਾਂ ਕਰਕੇ ਇਨਸਾਨਾਂ ਨੂੰ ਕੋਈ ਜ਼ਿਆਦਾ ਇੰਨੀ ਪ੍ਰੋਬਲਮ ਆਉਂਦੀ ਨਹੀਂ ਸੀ। ਤੇ ਇਨਸਾਨ ਫਿੱਟ ਤਕੜੇ ਔਰ ਹੁਸ਼ਿਆਰ ਹੁੰਦੇ ਨੇ ਸਨ। ਅੱਜ ਕਲ ਕਈ ਚੀਜ਼ਾਂ ਚ ਕੈਮੀਕਲ ਮਿਲ ਗਿਆ। ਉਹ ਇਨਸਾਨ ਨੂੰ ਜਲਦੀ ਚੀਜ਼ਾਂ ਮਿਲ ਜਾਂਦੀਆਂ ਬਟ ਉਹ ਇਨਸਾਨ ਦੀ ਲਾਈਫ ਤੇ ਫਿਰ ਕੈਮੀਕਲ ਇਫੈਕਟ ਵੀ ਪਾਉਂਦਾ ਹੈ ਨਾ?
ਬਿਲਕੁਲ-ਬਿਲਕੁਲ
ਤੇ ਇਹਨਾਂ ਚੀਜ਼ਾਂ ਦਾ ਇਨਸਾਨ ਨੂੰ ਥੋੜ੍ਹਾ ਧਿਆਨ ਰੱਖਣਾ ਚਾਹੀਦਾ ਜਿੰਨੀ ਵੀ ਕੈਮੀਕਲ ਵਾਲੀਆਂ ਚੀਜ਼ਾਂ ਉਹਨਾਂ ਤੋਂ ਇਨਸਾਨ ਨੂੰ ਜ਼ਿਆਦਾ ਤੋਂ ਜ਼ਿਆਦਾ ਪਰਹੇਜ਼ ਕਰਨਾ ਚਾਹੀਦਾ। ਹੋਰ ਅੱਛਾ ਚੀਜ਼ਾਂ ਵੱਲ ਜਾਣਾ ਚਾਹੀਦਾ। ਔਰ ਨੈਚੁਰਲ ਔਰੀਜਨਲ ਚੀਜ਼ਾਂ ਵੱਲ ਜਾਣਾ ਚਾਹੀਦਾ ਕਿ ਇਨਸਾਨ ਦੀ ਸਿਹਤ ਅੱਛੀ ਰਹੇ। ਇਨਸਾਨ ਦੀ ਸਿਹਤ ਵਧੀਆ ਰਹਿ ਗਈ ਨਾ ਤੇ ਸਮਝੋ ਇਨਸਾਨ ਨੇ ਸਭ ਕੁਛ ਜਿੱਤ ਲਿਆ ਆਪਣੀ ਜ਼ਿੰਦਗੀ ਵਿਚ
ਉਹ ਤੇ ਹੈ ਹੀ ਆ। ਔਰ ਉਹ ਉਹ ਸਹੀ ਸਭ ਤੋਂ ਅੱਛੀ ਸਟਾਰਟਿੰਗ ਹੈ ਪਾਣੀ, ਪਾਣੀ ਹੀ ਅੱਛਾ ਹੋਏਗਾ ਨਾ, ਤੇ ਇਨਸਾਨ ਦੀ ਹੈਲਥ ਅੱਛੀ ਰਹੇਗੀ ਹੈਲਥ ਅੱਛੀ ਰਹੇਗੀ ਤੇ ਉਹ
ਪਾਣੀ ਨਾ, ਦੇਖੋ ਪਾਣੀ ਨਾ ਹਰ ਇੱਕ ਚੀਜ਼ ਲਈ ਬੈਨੀਫਿਟ ਹੈ। ਠੀਕ ਹੈ ਨਾ ਫਾਇਦੇਮੰਦ ਆ। ਦੇਖੋ ਹਰ ਇੱਕ ਚੀਜ਼ ਪਾਣੀ ਦੀ ਵਜ੍ਹਾ ਨਾਲ ਜਿੰਦਾ ਰਹਿ ਰਿਹਾ ਇਨਸਾਨ, ਜਾਨਵਰ ਪਕਸ਼ੀ, ਪੇਡ-ਪੌਦੇੇ, ਡੀਆਂ ਜਾਂ ਫਸਲਾਂ ਅਸੀਂ ਲਾਉਦੇ ਉਹ ਵੀ ਪਾਣੀ ਦੀ ਵਜ੍ਹਾ ਨਾਲ ਜਿੰਦਾ ਰਹਿੰਦੀਆਂ ਨੇ। ਤਾਂ ਸਾਡੇ ਲਈ ਆਪਾਂ ਅਨਾਜ ਪੈਦਾ ਕਰ ਸਕਦੇ ਹਾਂ ਦੇਖ ਲਓ। ਕਿ ਆਪਾਂ ਸਬਜ਼ੀਆਂ ਲਾਉਦੇ, ਫਰੂਟ ਲਾਉਦੇ ਹਰ ਇੱਕ ਚੀਜ਼ ਨੂੰ ਨਾ ਪਾਣੀ ਜ਼ਰੂਰੀ ਐ, ਉਸ ਤੋਂ ਵੱਧ ਜ਼ਰੂਰੀ ਹੈ ਕਿ ਅੱਛਾ ਪਾਣੀ ਮਿਲੇ ਜਿੱਦਾਂ ਇਨਸਾਨ ਨੂੰ ਪੀਣ ਲਈ ਅੱਛਾ ਪਾਣੀ ਮਿਲੇ। ਜਾਨਵਰਾਂ ਨੂੰ ਵੀ ਪੀਣ ਲਈ ਅੱਛਾ ਪਾਣੀ ਮਿਲੇ। ਪਕਸ਼ੀਆਂ ਨੂੰ ਵੀ ਪੇਨ ਨ, ਅੱਛਾ ਪਾਣੀ, ਮਿਲੇ ਦੇਖੋ ਆਪਾਂ ਫਸਲਾਂ ਨੂੰ ਪਾਣੀ ਦਿੰਦੇ ਉਹ ਵੀ ਅੱਛਾ। ਅਸੀਂ ਪਾਣੀ ਦਿੰਦੇ ਹਾਂ ਕੋਈ ਆਪਾਂ ਕੈਮੀਕਲ ਵਾਲਾ ਜਾਂ ਗੰਦਾ ਪਾਣੀ ਨਹੀਂ ਦੇ ਸਕਦੇ। ਤਾਂ ਬੂਟੀਆਂ ਪੇੜ ਪੌਦਿਆਂ ਨੂੰ ਵੀ ਅਸੀਂ ਅੱਛਾ ਪਾਣੀ ਦਿੰਦੇ ਹਾ ਕਿ ਕੈਮੀਕਲ ਵਾਲਾ ਪਾਣੀ ਜਿਹਨੂੰ ਮਿਲੇਗਾ ਜੋ ਲਏਗਾ ਪੀਏਗਾ, ਉਹ ਚੀਜ਼ ਉਹਨੂੰ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ, ਉਹ ਚੀਜ਼। ਤੇ ਉਹਨੂੰ ਪ੍ਰੋਬਲਮ ਆਦੀ ਹੈ, ਫੇਰ ਕੋਈ ਵੀ ਚੀਜ਼ ਹੋਵੇ।
ਬਹੁਤ ਜ਼ਰੂਰੀ ਆ ਹਰ ਇੱਕ ਦੀ ਜ਼ਿੰਦਗੀ ਵਿੱਚ ਅਤੇ ਬਸ ਸਾਫ ਸੁਥਰਾ ਹੋਣਾ ਚਾਹੀਦਾ।,
ਉਹ ਤਾਂ ਹੈ ਹੀ ਹੈ, ਜਿੰਨਾ ਪਾਣੀ ਅੱਛਾ ਹੋਏਗਾ ਉਨਾ ਹੀ ਜ਼ਰੂਰੀ ਹੈ। ਸਾਫ ਪਾਣੀ ਪੀਏ ਗੰਦਾ ਵਗੈਰਾ ਨਾ ਪੀਏ ਪਾਣੀ ਵਗੈਰਾ ਕੱਜ ਕੇ ਰੱਖੀਏ। ਕਈ ਲੋਕੀ ਏਦਾਂ ਹੀ ਰੱਖ ਦਿੰਦੇ ਨਾ ਪਾਣੀ ਗੰਦਾ ਹੋ ਜਾਂਦਾ ਹੈ, ਧੂਲ ਵਗੈਰਾ ਪੈ ਜਾਂਦੀ ਹੈ। ਪਤਾ ਲੱਗਦਾ ਨੀ ਹੈ।
ਹਾਂ ਦੇਖੋ, ਜੇ ਆਪਣਾ ਪਾਣੀ ਪੀਣਾ ਯੂਜ ਕਰਦੇ ਆ। ਤੇ ਉਹਨੂੰ ਢੱਕ ਕੇ ਰੱਖੋ ਓਪੜ ਪਾਣੀ ਰੱਖੋਗੇ, ਤਾਂ ਬੈਸਟ ਤਾਂ ਪੈਗੀ ਹੀ ਪਏਗੀ ਠੀਕ ਹੈ ਨਾ, ਤੇ ਉਹ ਖ਼ਰਾਬ ਹੋ ਜਾਂਦਾ ਹੈ, ਦੇਖੋ ਕਿਤੇ ਜਿੱਦਾਂ ਆਪਾਂ ਚੱਲ ਜਾਂਦੇ ਆ ਕਿਤੇ ਬਾਵਲੀਆਂ ਦਾ ਆਪਾਂ ਗੱਲ ਕਰ ਲੈਂਦੇ ਹਾਂ। ਬਾਵਲੀ ਚ ਪਾਣੀ ਚੱਲਦਾ। ਹੁੰਦਾ ਕਿ ਨਯਅ-ਨਯਅ ਪਾਣੀ ਆਦਾ ਉਹ ਔਰ ਪਹਿਲਾ ਪਾਣੀ ਥੋੜਾ ਸਟੋਰ ਹੁੰਦਾ ਔਰ ਬਾਕੀ ਪਾਣੀ ਨਿਕਲਦਾ ਜਾਂਦਾ ਹੈ, ਖੇਤਾਂ ਵੱਲ ਨੂੰ ਨਿਕਲਦਾ ਜਾਂਦਾ। ਇੱਕ ਜਗ੍ਹਾ ਇੰਨਾ ਸਟੋਰ ਨੀ ਹੁੰਦਾ ਠੀਕ ਹੈ ਨਾ, ਉਸ ਹਿਸਾਬ ਨਾਲ ਜਦੋਂ ਪਾਣੀ ਨਿਕਲਦਾ। ਓ ਮਜ਼ਾ ਆ ਜਾਂਦਾ ਹੈ। ਉੱਥੇ ਨਾ ਆਪਾਂ ਬਾਵਲੀ ਟਾਈਪ ਦਾ ਜਾਂ ਥੋੜਾ ਖੰਡਾ ਬਣਾਇਆ ਹੁੰਦਾ, ਉਹਨੂੰ ਪਲੱਸਤਰ ਕੀਤਾ ਹੁੰਦਾ ਅੱਜ-ਕੱਲ੍ਹ। ਉੱਥੇ ਛੋਟੀ ਪੈਪ ਲਿਖੀ ਹੋਵੇ, ਕਿ ਇੱਥੇ ਜ਼ਿਆਦਾ ਸਟੋਰ ਕਰਕੇ ਨਹੀਂ ਰੱਖਣਾ। ਉਤਨਾ ਹੀ ਹੋਵੇ, ਕਿ ਜਿਤਰ ਕਿ ਹ ਪੰਜ ਸੌ ਹਜ਼ਾਰ ਲੀਟਰ ਸਟੋਰ ਹੁੰਦਾ, ਰਹੇ ਬਾਕੀ ਉੱਥੋਂ ਨਿਕਲਦਾ ਜਾਵੇ ਤੇ ਨਵਾਂ ਪਾਣੀ ਆਦਾ ਜਾਂਦਾ। ਉਹ ਫਰੈਸ਼ ਪਾਣੀ ਹੁੰਦਾ, ਉਹਨੂੰ ਜ਼ਿਆਦਾ ਨੁਕਸਾਨ ਨਹੀਂ ਹੁੰਦਾ। ਠੀਕ ਹੈ, ਕਿਉਂਕਿ ਉਹ ਧਰਤੀ ਵਿੱਚੋਂ ਆ ਰਿਹਾ ਨਿਕਲ ਹੋ ਰਿਹਾ ਧਰਤੀ ਦਾ। ਆਪਣਾ ਹੀ ਉਹ ਕੁਛ ਹੁੰਦਾ ਉਹ ਧਰਤੀ ਫਿਲਟਰ ਕਰਕੇ ਪਾਣੀ ਕੱਢਦੀ ਹੈ ਨਾ।
ਇਹ ਚੱਕਰ ਹੀ ਉਹਰ ਦੇਖੋ ਜਿੱਦਾਂ ਕੁੱਤੇ ਕੋਈ ਹੋਰ ਏਦਾਂ ਜਿੱਦਾਂ ਪਹਿਲੇ ਜ਼ਮਾਨੇ ਵਿੱਚ ਹੁੰਦੇ ਸੀ ਚੋਹੇ ਹੁੰਦੇ ਸੀ ਉਹ ਛੋਟੇ-ਛੋਟੇ ਹੁੰਦੇ-ਹੁੰਦੇ ਸੀ। ਉਹਨਾਂ ਦਾ ਪਾਣੀਆਂ ਦਾ ਟੇਸਟ ਬੜਾ ਅਲੱਗ ਹੁੰਦਾ ਸਾ ਸੀਜ਼ਨਲੀ ਚੋਹੇ ਹੁੰਦੇ-ਹੁੰਦੇ ਸਨ ਜਿੱਦਾਂ ਸੀ ਜਦੋਂ ਬਾਰਿਸ਼ਾਂ ਜ਼ਿਆਦਾ ਹੁੰਦਾ। ਚੋਏ ਹਰਕ ਜਗ੍ਹਾ ਤੋਂ ਉਮਦੇ ਹੁੰਦੇ ਸਨ, ਪਾਣੀ ਧਰਤੀ ਤੋਂ। ਨਿਕਲਦਾ ਹੁੰਦਾ ਸੀ, ਔਰ ਬਹੁਤ ਹੀ ਠੰਡਾ ਪਾਣੀ ਨਿਕਲਦਾ ਹੁੰਦਾ ਸੀ ਔਰ ਇੰਨਾ ਸਾਫ਼ ਸੁਥਰਾ ਪਾਣੀ ਨਿਕਲਦਾ ਤਾਂ ਉਹਦੇ ਵਿੱਚ ਤੁਸੀਂ ਆਪਣਾ ਚਿਹਰਾ ਦੇਖ ਸਕਦੇ ਸੀ।
ਆਹ ਉਹ ਤੇ ਹੈਗੇ ਹੁਣ ਦੇਖੋ ਨਾ ਅਮੈਰੀਕਾ ਚ ਕਿੰਨੀ ਲੋੜ ਪਈ ਹੈਗੀ ਪਾਣੀ ਦੀ।
ਏਦਾਂ ਦੇ ਚੋਏ ਜਾਂ ਬਵਲੇ ਨਾ ਪਹਾੜੀ ਇਲਾਕਾਂ ਵਿੱਚ ਮਿਲਦੇ ਨੇ।
ਬਿਲਕੁਲ-ਬਿਲਕੁਲ।
ਤੇ ਬਹੁਤ ਹੀ ਉਹਨਾਂ ਦਾ ਪਾਣੀ ਦਾ ਇੱਕ ਅਲੱਗ ਟੇਸਟ ਹੁੰਦਾ ਹੈ। ਔਰ ਸਕੂਨਦਾਇਤ ਹੁੰਦਾ ਪਾਣੀ ਚ ਬਹੁਤ ਮਜ਼ਾ ਆਦਾ।
ਬਿਲਕੁਲ ਉਹ ਤਾਂ ਹੈ।
ਬੁਲਾ ਹੀ ਦੇਖ ਲਓ, ਅਮੇਰੀਕਾ ਚ ਕਿਤਨਾ ਪਾਣੀ ਦੀ ਕਮੀ ਹੋ ਚੁੱਕੀ ਹੈ।
ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ, ਸਤਿ ਸ਼੍ਰੀ ਅਕਾਲ।
ਹਾਂਜੀ, ਹਮ।